ਬਸ ਵਧੀਆ, ਹੋਰ ਕੀ ਕਰਦੇ ਪਏ ਸੀਂ।
ਕੁਛ ਨੀ ਕਰਨਾ ਕੀ ਏ, ਇੰਨੀ ਗਰਮੀ ਹੋ ਦੀ ਏ। ਬੈਠੇ ਹੋਏ ਸੀ।
ਹਾਂ, ਗਰਮੀ-ਗਰਮੀ ਤੇ ਬਹੁਤ ਹੋਈ ਦੀ ਏ। ਏਸੀ ਦੇ ਬਿਨਾਂ ਤੇ ਬੈਠਿਆ ਹੀ ਨਹੀਂ ਜਾਂਦਾ
ਹੋਰ਼।
ਸਾਰਾ ਦਿਨ ਐਵੇਂ ਨਿਕਲ ਜਾਂਦਾ ਕੰਮ ਵਿੱਚ ਹਾਂ ਹੁਣ ਵੀ ਰੋਟੀ ਬਣਾ ਕੇ ਕਿਉਂ ਹਟੀ ਸੀ ਮੈਂ ਤੁਸੀਂ ਖਾ ਲਈ ਰੋਟੀ
ਅੱਛਾ।
ਹ।
ਕਿੱਥੇ ਬਸ ਰੋਟੀ ਮੈਂ ਘੱਟ ਹੀ ਖਾਂਦੀ ਹਾਂ ਬਿਕੋਜ ਮਤਲਬ ਇੱਕ ਟਾਈਮ ਹੀ ਰੋਟੀ ਖਾਂਦੀ ਹਾਂ ਕਿਉਂਕਿ ਉਹ ਫੇਿਰ ਆਪਣਾ ਡਾਇਟ ਚਾਰਟ ਹੁੰਦਾ ਹੈ ਨਾ ਇੱਕ।
ਅੱਛਾ ਤੁਸੀਂ ਡਾਇਟ ਫੋਲੋ ਕਰਦੇ ਹੋ। ਅੱਛਾ ਕਦੋਂ ਤੋਂ ਤੁਸੀਂ ਜਿੰਮ ਕਦੋਂ ਤੋਂ ਸ਼ੁਰੂ ਕੀਤਾ ਆ।
ਮੈਂ ਬਸ ਇੱਕ ਮਹੀਨਾ ਹੋ ਗਿਆ ਕਰਦਾ ਦਾ ਬਸ ਹੈਲਥ ਨ ਠੀਕ ਰਹਿੰਦੀ ਸੀ। ਹੈਲਥ ਪ੍ਰੋਬਲਮਸ ਹੋਣ ਲੱਗ ਗਈਆਂ ਸੀ, ਤੇ ਫਿਰ ਮੈਂ ਕਿਹਾ ਹੁਣ ਐ ਕਰਨਾ ਹੀ ਪੈਣੈ ਫਿਰ ਡਾਇਟ ਵੀ ਪੂਰੀ ਪ੍ਰੋਪਰ ਕਰ ਰੀ ਆ।
ਅੱਛਾ ਤੇ ਮੈਂ ਵੀ ਯੋਗਾ ਜਾਣਾ। ਦੀ ਹ ਵੈਸੇ ਤਾਂ ਜਿੰਮ ਨੀ ਜਾਂਦੀ ਮੈਂ ਯੋਗਾ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੁੰਦਾ ਹੈ।
ਹਾਂ ਵੈਸੇ ਇਹ ਤੇ ਹੈ ਕੀ ਯੋਗਾ ਜ਼ਿਆਦਾ ਵਧੀਆ ਹੁੰਦਾ ਹੈ ਬਾਕੀ ਅਗਰ ਤੁਸੀਂ ਜਿੰਮ ਜਾਂਦੇ ਹੋ ਤਾਂ ਮਸਲਸ ਨੂੰ ਹੀ ਕਰਦਾ ਯੋਗਾ
ਮਸਲਸ ਚ ਹਾਂ ਯੋਗਾ ਤੇ ਓਵਰ ਔਲ ਵਾਸਤੇ ਵੀ ਨਾ ਹਾਂ। ਮੈ ਰੋਜ਼ ਅਲੋਮ ਵਲੋਮ ਕਰਨੀ ਆ ਹਾਂ।
ਹਾਂ ਵਧੀਆ ਗੱਲ ਹੈ। ਕਰਨਾ ਚਾਹੀਦਾ ਹੈ।
ਤੁਸੀਂ ਡਾਇਟ ਕਿਹੜੀ ਫੋਲੋ ਕਰਦੇ ਹੋ ਨਹੀਂ ਨਹੀਂ ਮੈਂ ਡਾਇਟ ਨਹੀਂ ਫੋਲੋ ਕਰਦੀ ਤੁਸੀਂ ਕੀ-ਕੀ ਖਾਂਦੇ ਹੋ ਕਿੱਦਾਂ ਫੋਲੋ ਕਰਦੇ ਹੋ ਡਾਇਟ
ਮੈਂ ਇਹੀ ਹੁੰਦਾ ਕਿ ਪ ਤੀਨ ਇੰਕਰੇ ਮੇਰੇ ਜੋ ਮੇਰਾ ਕੋਡ ਸੀ ਜੋ ਟ੍ਰੇਨਰ ਸੀ ਮੇਰਾ ਉਹਨੇ ਡਾਈਚ ਸਵੇਰੇ ਨਾ ਪੂਰਾ ਫ ਸੈਡਵਿੱਚ ਖਾ ਲੈਂਦੀ ਹਾਂ ਜਿਹਦੇ ਅੰਦਰ ਮਤਲਬ ਕਿ ਸਫੈਨ ਚ ਮਤਲਬ ਪਾਲਕ ਹੋ ਜਾਂਦੀ ਹੈ
ਅੱ
ਪਨੀ ਹਨਾ ਤੇ ਅਹ
ਅੱਛਾ
ਯਾਰ ਐਂਡ ਵਿੱਚ ਜੋ
ਵੀਟ ਬ੍ਰੈਡ ਓ ਵਾਲੀ ਬ੍ਰੈਡ ਤੇ ਇਹ ਸਾਰਾ ਦਾ ਨਾ ਪ੍ਰੋਟੀਨ ਦਾ ਇੱਕ। ਬਣ ਜਾਂਦਾ ਹਾਂ ਇਹ ਖਾਣਾ ਪੈਂਦਾ ਹੈ ਘਾਸ ਫੂਸ
ਬਸ ਮੈਂ ਤੇ ਚਿਕਨ ਖਾ ਲੈਂਦੀ ਹਾਂ ਹਾ।
ਖਾਂਦੀ ਹਾਂ ਮੈਂ ਅ ਮਤਲਬ ਹਫ਼ਤੇ ਚ ਵੈਸੇ ਤਾਂ ਇੱਕੋ ਇੱਕ ਵਾਰੀ ਖਾਂਦੀ ਹਾਂ ਪਰ ਕਦੇ ਕਰ ਜਾਂਦਾ ਚਿਕਨ ਕਿ ਦੋ ਵਾਰ ਖਾ ਲਿਆ
ਅੱਛਾ ਤੇ ਮੈਂ ਹਫ਼ਤੇ ਚ ਤਿੰਨ ਵਾਰ ਖਾ ਲੈ ਮੇ ਯੈ ਮੈਂ ਐਗਜ਼ ਖਾ ਲੇਣੀ ਆ, ਚਿਕਨ ਖਾ ਲੇਣੀ ਆ ਹਾਂ।
ਹਾਂ ਬਸ ਮੈਂ ਵੀ ਐਗ ਖਾ ਲੈਂਦੀ ਹਾਂ ਜਿਵੇਂ ਹ ਐਗ ਜਿਵੇਂ ਐਗ ਰੋਲ ਹੋ ਗਿਆ ਹਨਾ ਐਗ ਵੈ ਤਿ ਜਿਵੇਂ ਦੁੱਧ ਨਾਲ ਅਹ ਖਾ ਲਏ ਦੋ ਅੰਡੇ।
ਬੋਆਇਲ ਕਰਕੇ।
ਹਾਂ ਬੋਇਲ ਕਰਕੇ ਖਾ ਲਏ। ਹਾਂ-ਹਾਂ-ਹਾਂ ਰਾਤੀ ਤੇ ਅਂਡਿਆ ਜੋ ਦੁੱਧ ਨਾਲ ਖਾਣੀ ਆ।
ਜ਼ਿਆਦਾ ਮੈਨੂੰ ਉਹ ਬੋਇਲ ਵਾਲੇ ਜ਼ਿਆਦਾ ਅੱਛੇ ਨਹੀਂ ਲੱਗਦੇ ਮੈਨੂੰ ਉਹ ਤਾਂ ਆਮਲੇਟ ਸਹੀ ਲੱਗਦਾ ਹ।
ਨਹੀਂ ਤੁਸੀਂ ਬੋਇਲ ਸਿੰਪਲ-ਸਿੰਪਲ ਬੋਇਲ ਕਰਕੇ ਕੱਟ ਕਰਕੇ ਖਾਂਦੇ ਹੋਣੇ ਹੋ
ਹਾਂਜੀ ਉਹ ਕਾਲੀ ਮਿਰਚ ਰੋ ਲਾ ਕੇ ਨਾ ਨਮਕ।
ਤੁਸੀਂ ਇਹਨੂੰ ਨਾ ਬੋਆਇਲ ਕਰ ਲੈਣਾ ਠੀਕ ਹੈ। ਬੋਇਲ ਕਰਕੇ ਜਦੋਂ ਇਹਨੂੰ ਦੋ ਪੀਸਿਸ ਚੱ ਡਿਵਾਈਡ ਕਰੋਗੇ ਨਾ ਉਹਦੇ ਉੱਤੇ ਨਾ ਤੁਸੀਂ ਗ੍ਰੀਨ ਚਟਨੀ ਲਗਾਣਾ ਅਹ ਐਗ ਦੇ ਉੱਤੇ ਤੇ ਪਿਆਜ ਪਾਣਾ ਛੋਟੇ-ਛੋਟੇ ਕਰਕੇ ਪਿਆਜ ਪਾਣਾ ਜੇ ਤੁਸੀਂ ਟਮਾਟਰ ਖਾਂਦੇ ਤਾਂ ਟਮਾਟਰ ਖਾ ਟਮਾਟਰ ਪਾਣਾ ਛੋਟੇ-ਛੋਟੇ ਕਟਕੇ ਔਰ ਉਪਰ ਗ੍ਰੀਨ ਚ ਕੁਛ ਨੀ ਪਾਣਾ। ਥੋੜੇ ਚਿਲੀ ਫਲੇਕਸ ਪਾਣਾ। ਉਹ ਮਤਲਬ ਉਹਨੂੰ ਪੂਰਾ ਨਾ ਤਵੇ ਤੋਂ ਥੋੜਾ ਥਲੋ ਵੀ ਐਗ ਨੂੰ ਵੀ ਥੋੜਾ ਕਰ ਲੈਣਾ। ਸੇਕ ਲੈਣਾ ਥੋੜਾ ਉਹਦੀ ਉਪ ਵਾਲੀ ਸ਼ਾਇਦ ਕ੍ਰਿਸਪੀ ਹੋ ਜਾਏ। ਉਹ ਖਾਣਾ ਮੈਂ ਤੁਹਾਨੂੰ ਏਨਾ ਏਡਾ ਸਵਾਦ ਲੱਗੇਗਾ। ਇੱਕ ਤੇ ਬਿਲਕੁਲ ਪ੍ਰੋਟੀਨ ਰਿੱਚ ਹੋਏਗਾ ਉਪਰੋ ਜਿਵੇਂ ਕਿ ਅਗਰ ਤੁਸੀਂ ਉਹ ਦੋ ਜਾਂ ਤਿੰਨ ਓਵੇਂ ਦੇ ਖਾਲੇ। ਤੇ ਫਿਰ ਤੁਸੀ ਤੁਹਾਡਾ ਰੋਟੀ ਖਾਣ ਤੇ ਵੀ ਮੰਨ ਕਰੇਗਾ। ਇਕ ਤੇ ਪ੍ਰੋਟੀਨ ਦੀ ਪ੍ਰੋਟੀਨ ਹੈਲਦੀ ਹੈਲਦੀ ਔਰ ਤੁਸੀਂ ਮਤਲਬ ਕੈਲਰੀ ਵੀ ਜ਼ਿਆਦਾ ਗੇਨ ਨੀ ਕਰ ਰਹੇ
ਉਹ ਤੇ ਫੇਰ ਦੋ-ਦੋ ਅੰਡੇ ਵੀ ਬਹੁਤ ਹੁੰਦੇ ਨੇ ਮੇਰਾ ਤੇ ਵੈਸੇ ਤਾਂ ਇੱਕ ਹੀ ਚ ਪੇਟ ਭਰ ਜਾਂਦਾ। ਪਰ ਨਾ ਮੈਨੂੰ ਬੋਇਲ ਆਂਡਾ ਈ ਨੀ ਪਸੰਦ। ਮੈਨੂੰ ਬੋਇਲ ਨੀ ਪਸੰਦ ਮੈਂ ਨਾ ਅ ਹਾਂ ਹੋਰ ਕੀ-ਕੀ ਡਰਿੰਕਸ ਵਿੱਚ ਕੀ ਲੈਂਦੇ ਹੋ?
ਡਰਿੰਕਸ ਦੇਖੋ ਜਦੋਂ ਮੈਂ ਸਵੇਰੇ ਉੱਠਣੀ ਹਾਂ ਤੇ ਉਹੀ ਨਿੰਬੂ-ਪਾਣੀ ਹੋ ਜਾਂਦਾ। ਨਿੰਬੂ-ਪਾਣੀ ਪੀਣਾ ਹੁੰਦਾ। ਸਵੇਰੇ ਉੱਠ ਕੇ ਤੇ ਵਰਨਾ ਨਾ ਇੱਕ ਓ ਬਾਕੀ ਪੂਰਾ ਦਿਨ ਡੀਟੋਕਸ ਵਾਟਰ ਚੱਲਦਾ ਐ। ਉਹਦੇ ਅੰਦਰ ਪਾਣੀ ਰਾ ਤੀ ਨਾ ਮੈਂ ਪਾਣੀ ਦੇ ਅੰਦਰ ਲੌਂਗ ਅਦਰਕ, ਚਕੁੰਦਰ ਤੇ ਖੀਰਾ।
ਅੱਛਾ।
ਐ ਰੱਖ ਕੇ ਤੇ ਥੋੜ੍ਹੀ ਜੀ ਮਤਲਬ ਸੌਂਫ ਹੋ ਗਈ। ਹਾਂ ਸੋਫ ਵੀ ਸਭ ਪਾ ਕੇ ਰੱਖ ਦਿਨੀ ਆ। ਸਾਰਾ ਦਿਨ
ਓਦੇ ਵਿੱਚ ਨਾ ਹਾਂ ਐ ਤੇ ਮੈਂ ਵੀ ਬਣਾਣੀ ਆ। ਓਦੇ ਵਿੱਚ ਨਾ ਪੁਦੀਨਾ ਔਰ ਐਡ ਕਰਨਾ। ਅਦਾ ਪੋਦੀਨੇ ਨਾਲ ਤਾਂ ਬਹੁਤ ਅੱਛਾ ਟੇਸਟ ਆਦਾਂ। ਪੋਦੀਨੇ ਦਾ ਤੇ ਬਹੁਤ ਅੱਛਾ ਟੇਸਟ ਆਂਦਾ। ਹਾਂ, ਪੁਦੀਨਾ ਤੇ ਮੈਂ ਜ਼ਰੂਰ ਪਾਂਨੀ ਆ। ਮੈਂ ਵੀ ਪੀਂਣੀ ਹਾਂ
ਹੂੰ।
ਮੇਰਾ ਤੇ ਕਾਫ਼ੀ ਦਿਨ ਚੱਲ ਜਾਂਦਾ ਐ।
ਹੁਣ ਐ ਇਹੀ ਵਾਲੇ ਸੰਡੇ ਨੂੰ ਫਲਾ ਥੋੜੀ ਜੀ ਔਰ ਬਣਾਵਾਂਗੇ। ਚਿੱਲੀ ਚਿਕਨ ਬਣਾ ਪਇਆ ਸੀ।
ਅੱਛਾ, ਚਿਲੀ ਚਿਕਨ ਤੇ ਮੈਨੂੰ ਵੀ ਬੜਾ ਪਸੰਦ ਐ। ਮੈਂ ਹੁਣੇੇ ਪਿੱਛੇ ਮਲਾਈ ਚਿਕਨ ਵੀ ਬਣਾਇਆ ਸੀ ਚਿੱਲੀ ਚਿਕਨ ਔਰ ਮਲਾਈ ਚਿਕਨ। ਚਿਕਨ ਬਣਾਇਆ ਸੀ। ਮੈਂ ਬਹੁਤ ਸਵਾਦ ਬਣਿਆ ਸੀ। ਆਣਾ ਤੁਸੀਂ ਘਰ ਖਵਾਵਾਂਗੀ ਤੁਹਾਨੂੰ।
ਹਾਂ-ਹਾਂ, ਕੋਈ ਨੀ ਤੁਸੀਂ ਮੇਰੇ ਘਰ ਵੀ ਆਣਾ ਮੈਂ ਤੁਹਾਨੂੰ ਸਾਰਾ ਦਿਨ ਐਦਾਂ ਦੀ ਚੀਜ਼ਾਂ ਖਵਾਵਾਂਗੀ ਮੈ
ਨਈ ਮੈਨੂੰ ਪੱਤੇ-ਪੱਤੇ ਘਾਸ ਫੂਸ ਨੀ ਪਸੰਦ ਮੈਨੂੰ
ਨਈ-ਨਈ ਗਾਸ ਫੂਸ ਨੀ ਖਵਾਂਦੀ। ਮੈ ਤੁਹਾਨੂੰ ਛੋਲੇ ਭਟੂਰੇ ਖਾਵਾਂਗੀ। ਤੁਆਹੂੰ ਕਿਉ ਖਵਾਂਗੀ ਗਾਸ ਪੂਸ।
ਆ। ਹਾਂ, ਮੇਰਾ ਤੇ ਜੋ ਮਨ ਕਰਦਾ, ਮੈਂ ਖਾ ਲੈਂਦੀ ਹਾਂ। ਮੈਂ ਡਾਇਟ ਨੀ ਫੋਲੋ ਕਰਦੀ ਬਿਲਕੁਲ ਬਿਲਕੁਲ ਵੀ, ਮੈਂ ਮੈਂ ਮਨ ਨਹੀਂ ਮਾਰ ਪਾਂਦੀ। ਨਾ ਮੇਰਾ ਅਗਰ ਕੋਈ ਚੀਜ ਮਨ ਕਰ ਰਿਆ। ਖਾਣ ਨੂੰ ਮੈ ਖਾ ਲੈਂਦੀ ਆ ਬਾਕੀ ਹਾ ਏ ਐ ਕਿ ਮੈਂ ਓਇਲੀ ਨੀ ਖਾਂਦੀ ਜ਼ਿਆਦਾ ਹਾਂ ਓਇਲੀ ਫੇਰ ਜ਼ਿਆਦਾ ਖ਼ਰਾਬ ਕਰਦਾ ਐ।
ਹੂੰ
ਹਾਂ
ਮੈਂ ਤੇ ਵੈਸੇ ਡਾਇਟ ਤੇ ਰਹਿੰਨੀ ਓਇਲੀ ਤੇ ਮੈਂ ਕੀ ਖਾਵਾਂਗੀ।
ਹਾਂ, ਉਹ ਤੇ ਹੈ ਹੀ ਹੈ, ਤੁਸੀਂ ਤੇ ਫੇਰ ਉਹ
ਵੈਸੇ ਘਰ ਦੇ ਖਾਣੇ ਚ ਵੀ ਨਾ, ਜਿਵੇਂ ਓਲਿਵ- ਓਇਲ ਯੂਸ ਕਰਿਆ ਕਰੋ।
ਹੂੰ ਕਰਦੇ ਹਾਂ, ਅਸੀਂ ਕਦੀ- ਕਦੀ, ਪਰ ਮੈਨੂੰ ਸਰ੍ਹੋਂ ਦਾ ਤੇਲ ਜ਼ਿਆਦਾ ਸਹੀ ਲੱਗਦਾ ਹੈ। ਸਾਡਾ ਨਾ, ਪਿਓਰ ਆਉਂਦਾ, ਬਿਲਕੁਲ ਸਾਡੇ ਨਾ ਹੈ ਹੈ ਇੱਕ, ਹਾਂ, ਉਹ ਨਾ, ਬਹੁਤ ਲਾਈਟ ਵੇਟ ਹੈਗਾ। ਤੇ ਹੈਗੇ ਆ, ਸਾਡੇ ਉਹ ਭਿਜਵਾਉਂਦੇ ਨੇ ਅਹ, ਹੁੰਦਾ ਨਾ ਬਿਲਕੁਲ ਪਿਓਰ ਹੁੰਦਾ ਹੈ। ਜਿਵੇਂ ਅੱਜ -ਕੱਲ੍ਹ ਆਉਂਦੇ ਪਏ ਨੇ, ਉਹਦੇ ਵਿੱਚ ਚੀਜ਼ਾਂ ਖੁਦ ਤੋਂ ਐਡਾ ਪੋੰਦੀ ਪਈਆਂ। ਉਹ ਉਹ ਨੀਂ ਹੈਗਾ।
ਕੋਲ ਔਰਗੈਨਿਕ ਓਇਲ ਆਉਂਦਾ, ਹੋਏਗਾ ਨਾ ਪੂਰਾ।
ਹਾਂ।
ਹਮ, ਚਲੋ ਇਹ ਵੀ ਸਹੀ ਹੈ। ਪਰ ਮੈਂ ਜੇ, ਪਹਿਲੇ ਮੈਂ ਸਰ੍ਹੋਂ ਦਾ ਹੀ, ਵੈਸੇ ਮੈਂ ਸਰੋਂ ਦਾ ਵੀ ਯੂਸ ਸਰਦੀਆਂ ਚ ਜਿਵੇਂ, ਅ ਦੂਜਿਆਂ ਦਾ ਖਾਨਾ ਬਣਾਉਂਦੀ ਹਾਂ। ਤੇ ਸਰ੍ਹੋਂ ਦਾ ਵੀ ਯੂਸ ਕਰਨੀ ਆਂ, ਪਰ ਜਦੋਂ ਮੈਂ ਆਪਣਾ ਬਣਾਉਂਦੀ ਹਾਂ। ਤੇ, ਮੈਂ ਓਲਿਵ- ਓਇਲ ਹੀ ਯੂਜ਼ ਕਰਨਾ, ਪ੍ਰੈਫਰ ਕਰਦੀ ਹਾਂ। ਕਿ ਓਲਿਵ- ਓਇਲ ਵਿੱਚ ਬਣੇ ਖਾਣਾ।
ਹਾਂ ਉਹ ਤੇ, ਹੈ ਹੀ ਐ ਫੇਰ, ਰਿਫਾਇੰਡ ਤਾਂ ਬਿਲਕੁਲ ਨਹੀਂ ਯੂਸ ਕਰਨਾ ਚਾਹੀਦਾ, ਸਾਡੇ ਤੇ ਇੱਥੇ ਰਿਫਾਈੰਡ ਤੇ ਆਉਂਦਾ ਹੀ ਨਹੀਂ ਹੈ।
ਬਜ਼ਾਰਾਂ ਵਿੱਚ ਵੀ, ਚੀਜ਼ਾਂ ਰਿਫਾਇੰਡ ਓਇਲ ਦੀਆਂ ਬਣਦੀਆਂ।
ਹਾਂ, ਰਿਫਾਇੰਡ ਦੀਆਂ ਹੀ ਬਣਦੀਆਂ, ਰਿਫਾਇੰਡ ਤੇ ਮੈਂ ਆਪਣੇ ਘਰ ਹੀ, ਕਦੀ ਯੂ ਨਹੀਂ ਕਰਦੀ। ਕਦੀ ਵੀ ਨਹੀਂ, ਯੂਸ
ਕਦੀਂ ਨੀਂ ਆਇਆ ਸਾਡੇ ਘਰ। ਆਪ ਕਦੀਂ ਨੀਂ ਆਇਆ, ਰਿਫਾਇੰਡ ਓਇਲ ਤੇ।
ਹਾਂ, ਮੈਂ ਵੀ ਨੀ ਕਦੀ ਯੂਜ, ਕਰਦੀ ਰਿਫਾਇੰਡ। ਉਹ, ਸਰੋਂ ਦਾ ਤੇਲ ਯੂਜ ਕਰਦੀ ਹਾਂ, ਜਾਂ ਫਿਰ ਓ, ਆਪਣੇ ਖਾਣੇ ਚ ਤੇ ਮੈਂ, ਉਹੀ ਓਲਿਵ ਓਇਲ ਯੂਜ ਕਰਦੀ ਹਾਂ।
ਹ ਹਾਂ, ਤੇ ਜਿਮ ਤੁਸੀਂ ਕਿਸ, ਟਾਈਮ ਜਾਂਦੇ ਹੋ?
ਹਾਂ। ਚਲੋ ਫੇਰ ਕੀ ਕਹਿੰਦੇ ਆ, ਜਿਵੇਂ ਤੁਸੀਂ ਹੁਣ, ਤੁਸੀਂ ਚਲੋ ਡਾਇਟ ਫੋਲੋ ਕਰਦੇ।
ਜਿਮ, ਤੁਸੀ ਤੁਸੀਂ, ਕਿਸ ਟਾਈਮ ਜਾਂਦੇ ਹੋ?
ਮੈਂ ਜਿਮ ਜਾ, ਹਾਂ -ਹਾ, ਨਹੀਂ -ਨਹੀਂ, ਸਵੇਰ ਦੇ ਟਾਈਮ।
ਸਵੇਰ ਦੇ ਟਾਈਮ ਜਾਂਦੇ ਹੋ, ਮੈਂ ਯੋਗਾ ਸ਼ਾਮੀ ਜਾਂਦੀ ਹਾਂ। ਕਿਉਂਕਿ ਸਵੇਰੇ ਤੇ ਬਿਲਕੁਲ ਟਾਈਮ ਨੀ ਮਿਲ ਪਾਂਦਾ, ਸਵੇਰੇ ਤੇ ਕੰਮਾਂ ਚ ਸਾਰਾ ਟਾਈਮ ਨਿਕਲ ਜਾਂਦਾ ਹੈ।
ਹਾਂ, ਸਵੇਰੇ ਚਲਦੀ ਆ, ਪੰਜ ਵਜ਼ੇ ਚਲੀ ਜਾਂਦੀ ਹਾਂ ਤੇ, ਛੇ ਵਜ਼ੇ ਘਰ ਵਾਪਸ।
ਅੱਛਾ ਤੁਸੀਂ, ਇੰਨੀ ਜਲਦੀ ਉੱਠ ਜਾਂਦੇ ਹੋ? ਇੰਨੀ ਜਲਦੀ ਉੱਠ ਕੇ, ਕੀ ਕਰਦੇ ਹੋ?
ਨਹੀਂ ਕਹਿ ਤੇ ਰਹੀ ਆ, ਜਿੰਮ ਜਾਂਦੀ ਹਾਂ ਨਾ, ਸਵੇਰੇ ਸਾਢੇ ਚਾਰ ਵਜੇ ਉੱਠ ਕੇ। ਪੰਜ ਵਜੇ, ਕੋਲ ਜਿੰਮ ਜਾਂਣੀ ਆ। ਜਿੰਮ ਤੋਂ ਸਾਢੇ ਛੇ ਵਜੇ ਆਉਣੀ ਆ, ਇੱਕ ਘੰਟਾ ਜਿੰਮ ਫੇਰ, ਮਤਲਬ ਇੱਕ, ਸਵਾ ਘੰਟਾ ਜਿਮ ਤੇ ਫ਼ਿਰ ਘਰ ਆ ਕੇ ਥੋੜ੍ਹੀ ਦੇਰ ਲੰਮੇਂ ਪੈਂਨੀ ਆ। ਸ਼ੁਰੂ, ਹੋ ਜਾਂਦਾ ਮੇਰਾ।
ਹਾਂ, ਉਹ ਤੇ ਹੈ ਹੀ ਆ, ਫੇਰ, ਹੋਰ ਬੱਚੇ ਠੀਕ?
ਉਹੀ ਨਾ, ਬਸ ਫਿਰ ਐਵੇਂ। ਫ਼ਿਰ ਸਾਰੀ ਦਿਹਾੜੀ। ਕੀ, ਸਾਰੀ ਦਿਹਾੜੀ ਕੰਮ ਹੀ ਹੁੰਦੇ ਰਹਿੰਦੇ।
ਹਾਂ ਹੋਰ ਬੱਚੇ ਠੀਕ ਨੇ?
ਤਿਆਰੀ, ਹੋਰ ਹਾਂ, ਬਸ ਵਧੀਆਂ ਛੁੱਟੀਆਂ ਪਈ, ਦੀਆਂ ਮੌਜਾਂ ਲੁੱਟਦੇ ਪਏ ਨੇ।
ਹਾਂ, ਚਲੋਂ ਫ਼ਿਰ ਆਣਾ ਘਰ, ਲਾਣਾ ਚੱਕਰ।
ਹਾਂ, ਹਾਂ ਆਵਾਂਗੀ ਆਵਾਂਗੀ। ਤੁਸੀਂ ਵੀ ਆਣਾ ਜ਼ਰੂਰ ਘਰ।
ਹੂੰ, ਹਾਂਜੀ ਹਾਂਜੀ, ਹਾਂਜੀ ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ।
ਹਾਂ, ਹਾਂ, ਹਾਂ ਚਲੋ ਜੀ ਠੀਕ ਹੈ ਸਤਿ ਸ੍ਰੀ ਅਕਾਲ।